ਹੈਲੋ ਕੱਲ, ਕਿਵੇਂ ਹੋ?
ਵਧੀਆ-ਵਧੀਆ, ਤੁਸੀਂ ਦੱਸੋ
ਮੈਂ ਵੀ ਬਹੁਤ ਵਧੀਆ। ਹੋਰ ਕੀ ਕਰ ਰਹੇ ਸੀਗੇ। ਕੁਛ ਨੀ ਮੈਂ ਬਸ ਸਬਜ਼ੀ ਬਣਾਣੀ ਸੀ, ਉਹਦੀ ਤਿਆਰੀ ਕਰਦੀ ਸੀਗੀ।
ਸਾ ਸਬਜ਼ੀ ਚ ਕੀ ਬਣਾ ਰਹੇ ਸੀ।
ਅੱਜ-ਅੱਜ ਰਾਜਮਾਂ ਬਣਨਗੇ, ਅੱਜ ਉਹ ਐ ਨਾ ਸ਼ਨੀਵਾਰ, ਵੈਸੇ ਤਾਂ ਛੋਲੇ ਜਿਹੇ ਲੱਗ ਕਹਿ ਰਹੇ ਸੀਗੇ ਵੀ ਬਣਾਉਂਣੇ ਆਂ। ਛੋਲੇ ਵਗੈਰਾ ਪਰ ਫਿਰ ਸਲਾਹ ਬਦਲ ਗੀ, ਤੇ ਰਾਜਮਾਂ ਵਗੈਰਾ ਭਗੋ ਤੇ ਉਹ ਭਿਗੋਏ ਪਏ ਆ, ਮਤਲਬ ਭਿਜਾ ਕੀ ਕਹਿੰਦੇ, ਉਹਨੂੰ ਭਿੱਜ ਕੇ ਰੱਖੇ ਹੋਏ ਆ, ਤੇ ਉਹ ਬਣਾਣੇ ਹੁਣੇ। ਉਹਦੀ ਤਿਆਰੀ ਕਰ ਰਹੇ ਸੀਗੇ।
ਛ ਰਾਜਮਾਂ ਨਾਲ ਕੀ ਬਣੇਗਾ, ਚਾਵਲ ਜਾਂ ਰੋਟੀ।
ਸੋਚ ਤਾਂ ਰਹੇ ਆਂ ਮਤਲਬ ਰੋਟੀ ਬਣੂਗੀ, ਪਰ ਬਾਕੀ ਨਾ ਮੰਮੀ ਹੋਰਾਂ ਦੇ ਮੂਡ ਦੇ ਉੱਤੇ ਤੇ ਵੀ ਹੁੰਦਾ ਵੀ ਉਹ ਕੀ ਬਣਾਣਗੇ, ਤੇ ਜਿਵੇਂ ਦਾ ਬਨੂੰ ਫਿਰ ਠੀਕ ਆ, ਬਾਕੀ ਵੈਸੇ ਤਾਂ ਚੌਲ ਹੀ ਜ਼ਿਆਦਾ ਵਧੀਆ ਹੁੰਦੇ ਨਾਲ ਖਾਣ ਚ। ਤੇ ਮੇਰੇ ਖਿਆਲ
ਘਰੇ
ਹੂੰ-ਹੂੰ ਪਸੰਦ ਨਹੀਂ, ਉਂ ਤਾਂ ਮਤਲਬ ਇਹ ਹਰਿਆਣਾ ਦੀ ਵਧੀਆ ਖਾਣ ਦੀ ਡਿਸ਼ ਜੀ ਆ ਇੱਕ। ਪਰ ਪਸੰਦ ਨਹੀਂ ਦੇਖੋ, ਹੁਣ ਕੀ ਬਣਾਉਣਗੇ ਕੀ ਨਈ, ਜੇ ਕੋਈ ਮਤਲਬ ਪਹਿਲਾਂ ਤੋਂ ਹੀ ਤਿਆਰੀ ਉਹਦੀ ਕੀਤ ਕੀਤੀ ਵੀ ਹੋਣੀ ਤਾਂ ਬਣ ਜਾਣਗੇ, ਨਹੀਂ ਤਾਂ ਨਹੀਂ ਫੇਰ
ਅੱਛਾ,
ਹਾਂ, ਉਹ
ਇਹ ਵੀ ਗੱਲ ਹੁੰਦੀ ਆ।
ਹਾਂ-ਹਾਂ-ਹਾਂ, ਹੋ ਜਾਂਦੀ ਕਈ ਇੱਕ ਵਾਰੀ। ਜੇ ਤਾਂ ਉਹਨਾਂ ਨੇ ਕਰਨਾ ਹੋਇਆ ਤਾਂ ਠੀਕ। ਪਤਾ ਨੀ ਤਾਂ ਬਾਕੀ ਬਹੁਤ ਔਖਾ ਵੀ ਐ ਨਾ, ਰਸੋਈ ਚ ਸਾਰਾ ਟਾਈਮ ਖੜੇ ਰਹਿਣਾ, ਕੰਮ ਕਰਨਾ। ਉਹ ਵੀ ਗੈਸ ਦੇ ਅੱਗੇ, ਗਰਮੀ ਉਤੋਂ ਇੰਨੀ। ਬਹੁਤ ਗਰਮੀ ਐ, ਤੁਸੀਂ ਪੁੱਛੋ ਨਾ ਬਹੁਤ ਮਾੜਾ ਹਾਲ ਐ, ਸਾਰੇ ਪਾਸੇ। ਮੀਂਹ ਪੈ ਤਾਂ ਜਾਂਦਾ, ਮੀਂਹ ਪੈਣ ਨਾਲ ਹੋਰ ਹੋ ਜਾਂਦੀ ਐ ਹੁੰਮਸ ਜੀ। ਕਿੱਚੜ ਵਾਚੜ ਹੋਰ ਪੈਂਦਾ ਪਰਸੋਂ ਪਿਆ ਸੀਗਾ, ਪਰਸੋਂ ਤੇ ਬਹੁਤ ਜ਼ੋਰ ਦੀ ਮੀਂਹ ਪਿਆ ਸੀਗਾ ਰਾਤੀ, ਰਾਤ ਨੂੰ ਹੀ ਆਇਆ, ਤੇ ਉਸ ਤੋਂ ਬਾਅਦ ਤਾਂ ਫੇਰ ਹਾਂ, ਕੋਈ ਪਤ ਪਤਾ ਹੀ ਨਹੀ, ਬਸ ਹਵਾ ਜੇ ਚੱਲਦੀ ਏ, ਉਹ ਮਾੜੀ ਮੋਟੀ ਚੱਲਦੀ ਅੰਦਰ ਬੈਠੋ, ਹਵਾ ਚੱਲ ਪੈਂਦੀ ਐ। ਤੇ ਬਾਹਰ ਆਓ, ਤਾਂ ਪਤਾ ਨੀ ਲੱਗਦਾ, ਹਵਾ ਹੈਗੀ ਵੀ ਏ ਕੇ ਨਹੀਂ।
ਇੱਥੇ ਤਾਂ ਬਹੁਤ ਗਰਮੀ ਐ, ਮੀਂਹ ਤਾਂ ਪੈ, ਮੀਂਹ ਦਾ ਤਾਂ ਨਾਮੋ ਨਿਸ਼ਾਨ ਹੀ ਹੈਨੀ ਇੱਥੇ।
ਹੂੰ, ਓਹੀ ਨਾ।
ਉਹੀ ਉੱਪਰੋਂ ਝੋਨੇ ਦਾ ਸੀਜਨ ਸੀਗਾ, ਤੇ ਝੋਨਾ ਲੱਗਦਾ ਹੋਇਆ। ਤੇ ਜਿਹਦੇ ਕਰਕੇ ਘੁੰਮਸ ਇੰਨੀ ਹੁੰਦੀ ਪਈ ਏ।
ਹੂੰ, ਐਹ ਵੀ ਕਹਿ ਸਕਦੇ। ਸਹੀ ਗੱਲ ਆ ਸਾਰਾ ਪਾਣੀ ਤਾਂ ਉਹ ਲੈ ਜਾਂਦਾ, ਕਿੰਨਾ ਤਾਂ ਪਾਣੀ ਖਾਂਦਾ ਉਹ।
ਜੇ ਹਵਾ ਚੱਲਦੀ ਐ, ਤੇ ਗਰਮ ਹਵਾ ਚੱਲਦੀ ਆ।
ਹਾਂ, ਬਹੁਤ ਲੂੰ ਹੀ ਪੈਂਦੀ ਸਿੱਧੀ ਫੇਰ।
ਉਹੀ ਨਾ ਮੂੰਹ ਤੇ ਲੋਅ ਪੈਂਦੀ ਆ।
ਹੋਰ
ਬਹੁਤ ਜ਼ਿਆਦਾ, ਜਿਹੜੇ ਸਫ਼ਰ ਕਰਦੇ ਨੇ ਆਣ- ਜਾਣ ਦਾ ਪਿੰਡਾਂ ਵਿੱਚ, ਉਹਨਾਂ ਨੂੰ ਤਾਂ ਜ਼ਿਆਦਾ ਔਖਾ ਹੁੰਦਾ।
ਉਹੀ ਨਾ ਅਹ ਮੈਂ ਵੀ ਜਿਵੇਂ ਕਦੇ ਸਵੇਰੇ ਜਾ ਜਾਣ- ਜਾਣ ਕਰਦੀ ਹਾਂ ਆਂ ਵਾਪਸੀ ਵੇਲੇ ਆਉਨੀ ਆ। ਬੇਕਰੀ ਕਰਦੀ ਹਾਂ ਬਾਹਰ ਕਰਕੇ, ਤਾਂ ਬਹੁਤ ਮਤਲਬ ਲੱਗੇ ਹੀ ਹੁੰਦੇ ਚਲੋ ਠੰਡੇ ਠੰਡੇ ਦਾ ਝੋਨਾ ਲੱਗ ਜੇ। ਤਾਂ ਵਧੀਆ, ਪਰ ਉਹ ਤਾਂ ਵਿਚਾਰੇ ਦਿਨ ਦਿਹਾੜੇ ਵੀ ਲੱਗੇ ਇਹੀ ਹੁੰਦੇ ਆ ਸ਼ਾਮ ਚ ਸਿੱਧੀ ਤਾਂ ਧੁੱਪ ਪੈਂਦੀ ਹੈ ਸਿਰ ਤੇ, ਛੇ-ਛੇ ਵਜੇ ਤੋਂ ਧੁੱਪ ਸਿਰ ਉੱਤੇ ਹੁੰਦੀ ਆ ਸਵੇਰ ਦੀ। ਸਵੇਰ ਬੜੀ ਹੀ ਨਾ-ਨਾ ਇਹਦਾ ਪਤਾ ਨਾ ਕੁਛ, ਉਂਈ ਹੋ ਜਾਂਦਾ ਸਾਰਾ ਕੁਛ।
ਝੋਨਾ ਲਾਉਣਾ ਵੀ ਸੌਖੀ ਗੱਲ ਥੋੜੀ ਨਾ ਗਰਮੀ ਚ ਮਰਨਾ ਪੈਂਦਾ।
ਉਹੀ ਤਾਂ ਵੇਖਿਆ ਮੈਂ ਬਹੁਤ ਹੀ ਕੋਈ ਮਤਲਬ ਸਾਰੇ ਤਰ੍ਹਾਂ ਦੇ ਬੱਚੇ ਵੀ ਲਾਉਂਦੇ ਆ ਉੱਥੇ ਤਾਂ। ਆਰਾਮ ਨਾਲ ਲੱਗੀ ਰਹਿੰਦੇ ਆ ਤੇ ਕਿੰਨਾ ਤਾਂ ਉਹਨਾ ਨੂੰ ਨੁਕਸਾਨ ਆ ਸਰੀਰਿਕ ਉਹੀ ਬਹੁਤ ਨੁਕਸਾਨ ਆ। ਹੂੰ ਪਰ ਲਾਣਾ ਪੈਣਾ ਹੈ ਹਾਲਾਂਕਿ ਇੱਥੇ ਤਾਂ ਲਾਉਣ ਦਾ ਇੰਨਾ ਫਾਇਦਾ ਵੀ ਨਹੀਂ ਸੀ ਪੰਜਾਬ 'ਚ ਜਿੰਨਾ ਕਿਉਂਕਿ ਇੱਥੇ ਪਾਣੀ ਘੱਟ ਵੈਸੇ ਈ ਸੀਗਾ। ਬਾਕੀ ਰਾਜਿਆਂ ਨੂੰ ਜਿਵੇਂ ਯੂਪੀ ਵਗੈਰਾ ਚ ਬਹੁਤ ਪਾਣੀ ਹੈ ਤੇ ਉੱਥੇ ਝੋਨਾ ਲੱਗਦਾ ਸੀ ਤਾਂਹੀਓ ਬਈਆ ਵਗੈਰਾ ਚਾਵਲ ਜ਼ਿਆਦਾ ਖਾਂਦੇ ਸੀ। ਤੇ ਇੱਥੇ ਜਦੋਂ ਦਾ ਪਾਣੀ ਝੋਨਾ ਨਹੀਂ ਉਹ ਤਾਂ ਆਦੇ ਆ ਉਹ ਤਾਂ ਫਿਰ ਕੰਮ ਕਾਰੋਬਾਰ ਲਈ ਆਉਂਦੇ ਨਾ ਆਪਣੇ ਜਿਹੜੇ ਜਿੱਥੇ ਦਾਮ ਉਹਨਾਂ ਨੂੰ ਨਹੀਂ ਮਿਲਦੇ ਉੱਥੇ ਵੱਧ ਚੜਾ ਕੇ ਫਰ ਇੱਥੇ ਆਂਦੇ। ਭਾਰ ਚੱਕਦੇ ਆ ਪਰ ਮੈਂ ਕਹਿ ਰਹੀ ਹਾਂ, ਕਿ ਪਾਣੀ ਪੰਜਾਬ ਦਾ ਬਹੁਤ ਥੱਲੇ ਚੱਲ ਗਿਆ। ਇਹ ਝੋਨੇ ਕਰਕੇ।
ਥੱਲੇ ਤਾਂ ਚਲਾ ਗਿਆ ਮੈਂ ਮੰਨਦਾ ਪਰ ਜਿਹੜੀ ਲੇਬਰ ਦੀ ਦਿਹਾੜੀ ਆ ਨਾ ਉਹਨਾਂ ਦੀ ਦਿਹਾੜੀ ਦਿਹਾੜੀਦਾਰ ਦੀ ਦਿਹਾੜੀ
ਹਾਂ
ਪੰਜਾਬ 'ਚ ਸਭ ਤੋ ਮਹਿਗੀ ਦਿਹਾੜੀ ਆ ਬਾਕੀਆਂ ਨਾਲੋ।
ਹੂੰ
ਤਾਂ ਤਾਂ ਲੋਕੀ ਯੂਪੀ ਬਿਹਾਰ ਦੇ ਟਰੇਨਾਂ ਭਰ-ਭਰ ਕੇ ਇਧਰ ਆਂਦੇ ਆ।
ਸਹੀ ਗੱਲ ਆ, ਪਰ ਬਹੁਤ ਔਖਾ ਬਈ।
ਗਰਮੀ ਤਾਂ ਹੈ ਕੀ ਕਹਿ ਸਕਦੇ ਆ। ਅਸੀ, ਅਸੀ ਤਾਂ ਸੋਚ ਰਹੇ ਆ ਕਾਲੇ ਛੋਲੇ ਬਣਾਉਣ ਦਾ ਸੋਚ ਰਹੇ ਆ।
ਹਾਂ ਬਣਾ ਲਓ ਸਾਰੇ ਪਾਸੇ ਇਹੀ ਹੁਦੇ ਵੈਸੇ ਤਾਂ ਸ਼ਨੀਵਾਰ ਨੂੰ ਤਾਂ ਸਾਰੇ ਘਰਾਂ 'ਚ ਮੇਰੇ ਖਿਆਲ ਬਣਦੇ ਹੀ ਇਹੀ ਆ। ਕਾਲੇ ਚਣੇੇ ਕਾਲੇ ਚਣੇੇ।
ਹੂੰ ਨਹੀ ਪੰਜਾਬ 'ਚ ਰਾਤ ਦੀ ਰੋਟੀ ਤਾਂ ਦਾਲ ਹੀ ਬਣਦੀ ਆ।
ਹਾਂ ਆਪਣੇ ਪੰਜਾਬ 'ਚ ਹੀ ਆ ਮੈਨੂੰ ਲਗਦਾ ਜਿਨਾ ਕਿਉਕਿ ਬਾਹਰ ਮਤਲਬ ਨਹੀ ਖਾਂਦੇ ਆਪਣੇ ਪੰਜਾਬ 'ਚ ਹੀ ਖਾਂਦੇ ਰਾਤੀ ਦਾਲ। ਜਿਵੇ ਦਾਲ ਤਾਂ ਸਵੇਰੇ ਖਾਣੀ ਨੀ ਚਾਹੀਦੀ ਹੈ ਤੇ ਮੈਂ ਬਹੁਤ ਦੇਖਿਆ ਵੀ ਰਾਤੀ ਆਪਣੇ ਆਪਣੇ ਤਾਂ ਜੀਅ ਵੀ ਰਾਤ ਨੂੰ ਹੀ ਕਰਦਾ ਖਾਣ ਨੂੰ। ਦੁਪਹਿਰੇ ਤਾਂ ਉਹ ਹੋਰ ਜਿਹੀ ਲਗਦੀ ਹੈ ਤੇ ਸਵੇਰੇ ਵੀ ਖਾਓ ਤਾਂ ਹੋਰ ਜਿਹੀ ਲਗਦੀ ਹੈ ਬਣੀ ਵੀ ਹੋਵੇ।
ਉਹੀ ਤਾਂ ਗੱਲ ਆ। ਪੰਜਾਬ 'ਚ ਸਾਰੇ ਪਰਿਵਾਰ ਰਾਤ ਨੂੰ ਦਾਲ ਖਾਂਦੇ ਆ ਨਾਲ ਰੱਜ ਕੇ ਰੋਟੀ ਖਾਂਦੇ ਦਾਲ ਨਾਲ। ਮਾਂਹ ਛੋਲਿਆਂ ਦੀ ਦਾਲ ਬਣਦੀ ਸਾਰਿਆਂ ਘਰੇ।
ਹੂੰ, ਨਹੀ ਵਧੀਆ ਵੀ ਤਾਂ ਲਗਦੀ ਆ ਉਹ। ਤੁਸੀ ਚੂਰੀ ਖਾਈ ਆ ਕਦੇ ਰਾਤ ਇਹਦੇ ਨਾਲ ਅਹ ਰਾਜਮਾਂ ਇਹ ਨਹੀ ਮਾਂ ਛੋਲੇ ਦੀ ਦਾਲ ਨਾਲ?
ਨਹੀ ਚੂਰੀ ਤਾਂ ਸਾਡੇ ਬਣਦੀ ਘੱਟ ਆ ਚੂਰੀ ਤਾਂ ਠੰਡਾ ਚ ਬਣਦੀ ਆ।
ਨਹੀ ਉਹ ਤਾਂ ਬਣ ਜਾਦੀ ਜਿਵੇ ਦਾਲ ਮ ਮਾਟੀ ਚੂਰਮਾ ਆਪਾਂ ਇਕ ਕਹਿ ਦਿਦੇ ਹਾਂ ਉਹ ਵੀ ਉਹ ਅੱਡ ਜਾ ਹੁੰਦਾ ਪਰ ਉਹਦੇ ਵਿਚ ਦਾਲ ਜਾਂ ਆਏ ਪਾ ਕੇ ਗੁੜ ਜਾ ਪਾਕੇ ਤੇ ਰੋਟੀ ਮਤਲਬ ਉਹ ਘਿਓ 'ਚ ਪੂਰੀ ਚੰਗੀ ਤਰ੍ਹਾ ਰਸਾ ਕੇ ਉਹਨੂੰ ਤੇ ਉਹਦੀ ਜਿਹੜੀ ਆਪਾਂ ਚੂਰੀ ਬਣਾ ਲੈਦੇ ਹਾਂ ਤੁਸੀ ਵੇਖਿਓ ਕਦੇ ਕਰਕੇ ਕਰੇ ਬਹੁਤ ਸਹੀ ਲਗਦਾ ਕਰਨ 'ਚ ਸਾਡੇ ਇਥੇ ਦੀਵਾਲੀ ਵਾਲੇ ਕੁਛ ਨੀ ਬਸ ਉਵੇ ਬਣਦੀ ਹੈ। ਕਿ ਅਹ ਗੁੜ ਹੁੰਦਾ ਘਿਓ ਗੁੜ ਤੇ ਫੁਲਕੇ ਲੈਣੇ ਫੁਲਕੇ ਲੈ ਲੋ ਗਰਮ ਜਾਂ ਤੁਸੀ ਪਰੋਠੇ ਬਣਾਉਣੇ ਪਰੋਠੇ ਬਣਾ ਲ ਲੋ ਪਰੋਠੇ ਜੇ ਬਣਾਓਗੇ ਨਾ ਤਾਂ ਜ਼ਿਆਦਾ ਸੋਫਟ ਹੋਏਗੀ ਤੇਆਦਾ ਥੋੜ੍ਹਾਵੇ ਵੈਸੇ ਰੋਟੀ ਦਾ ਵੀ ਇਨਾ ਫਰਕ ਨਹੀ ਪੈਦਾ ਤੇ ਦੋਨਾਂ ਨੂੰ- ਪਹਿਲਾਂ ਰੋਟੀ ਵੀ ਚੂ ਮਤਲਬ ਚੰਗੀ ਤਰ੍ਹਾਂ ਚੂਰ ਲੋੋ ਰੋਟੀ ਨੂੰ ਫੇਰ ਘਿਓ ਐਡ ਕਰੋ ਹਾਂ- ਹਾਂ ਚੰਗੀ ਤਰ੍ਹਾਂ ਮਤਲਬ ਪੂਰਾ ਮੈਸ਼ ਆਪਾਂ ਜਿਵੇ ਇਹਨੂੰ ਕਹਿ ਦਿਦੇ ਹਾਂ ਤੇ ਨਾਲ ਹੀ- ਤੁਸੀਂ ਗੁੜ ਵੀ ਅ ਮਤਲਬ ਵਿਚ ਪਾਤਾਾ ਬਸ ਉਹਨੂੰ ਗੂੰਦਣਾ ਹੈ ਇਕ ਤਰ੍ਹਾਂ ਦਾ ਜਿਵੇ ਆਪਾਂ ਆਟੇ ਨੂੰ ਗੁੰਦੇ ਨਾ ਘਿਓਲਾ ਕੇ ਉਵੇ ਇਹਨੂੰ ਗੁੰਦਣਾ ਤੇ ਬਸ ਉਵੇ ਵੀ ਤੁ ਚੂਰੀ ਬਣਾ ਲੋ ਤੇ ਦਾਲ ਹੋਵੇ ਮਾਂ ਛੋਲੇ ਦੀ ਕਦੇ ਤੁਸੀ ਸਾਡੇ ਕੋਲ ਆਏ ਨਾ ਤੇ ਮੈ ਤੁਹਾਨੂੰ ਖਵਾਂਗੀ ਜਾਂ ਮੈ ਦੇੇਖਾਂਗੀ ਜੀ ਨ ਤਾਂ ਤੁਸੀ ਬਣਾ ਕੇ ਵੇਖਿਓ ਜੇ ਤੁਹਾਡੇ ਘਰੇ ਹੈਗੇ ਕੋਈ ਬਣਾਉਣ ਵਾਲੇ ਉਵੇ ਉਹਨਾਂ ਨੂੰ ਕਿਹਉ ਵੀ ਬਣਾ ਕੇ ਦੇਣ ਤੁਹਾਨੂੰ ਬਹੁਤ ਵਧੀਆ
ਜਗੇ
ਹਾਂ ਜੇ ਦਾਲ ਕਦੇ ਬਣੀ ਤਾਂ ਜੇ ਯਾਦ ਆ ਕਿਉਕਿ ਸੌਖਾ ਬਾ ਔਖਾ ਵੀ ਨੀ ਹੋਰ ਤੁਸੀ ਸੁਣਾਓ ਕੀ ਕਰ ਰਹੇ ਸੀਗੇ
ਕੁਛ ਨੀ ਇਏਧਰ ਦਾ ਮੈਚ ਚਲ ਰਿਹਾ ਟੀ ਵੀ ਤੇ ਇੰਡੀਆ ਤੇ ਇੰਗਲੈਂਡ ਦਾ
ਅੱਛਾ ਜੀ।
ਹਾਂਜੀ ਤੁਸੀਂ ਦੇਖਦੇ ਹੋ
ਨਹੀਂ ਨਹੀਂ ਮੈਂ ਬਹੁਤ ਘੱਟ ਦੇਖਦੀ ਹਾਂ, ਜ਼ਿਆਦਾ ਤਾਂ ਨਹੀਂ ਵੈਸੇ ਘਰਦੇ ਦੇਖਦੇ ਉਦੋਂ ਮਾੜੀ ਜੀ ਨਿਗਾ ਪੈ ਜੇ ਤਾਂ ਪੈ ਜੇ ਐਵੇਂ ਤਾਂ ਨਹੀ ਤੁਸੀ ਕੀ ਵੇਖਦੇ ਹੋ ਮਤਲਬ ਕੀ ਇਹੀ ਪਸੰਦ ਆ
ਹਾਂਜੀ, ਮੈਮ ਤਾਂ ਕ੍ਰਿਕਟ ਦਾ ਆਪਣੇ ਪੰਜਾਬ 'ਚ ਜ਼ਿਆਦਾਤਰ ਤਾਂ ਕ੍ਰਿਕੇਟ ਹੈਗਾ, ਕਬੱਡੀ ਹੈਗੀ ਆ ਆ ਦੋ ਚੀਜ਼ਾਂ ਨੂੰ ਹੀ ਮਹੱਤਤਾ ਦਿੱਤੀ ਜਾਂਦੀ ਆ
ਸਹੀ ਗੱਲ ਆ
ਨਾਲੇ ਅੱਜ ਕੱਲ੍ਹ ਤਾਂ ਪੰਜਾਬ ਦੇ ਮੁੰਡਿਆਂ ਦਾ ਸ਼ੌਕ ਹੀ ਇਹੀ ਹੈ, ਕ੍ਰਿਕੇਟਰ ਬਣਨਾ
ਨਹੀਂ ਬਹੁਤ ਹਾਂ ਮਤਲਬ ਪੀੜੀਆਂ ਆਪਾਂ ਦੇਖ ਹੀ ਰਹੇ ਹਾਂ, ਨੌਜਵਾਨਾਂ ਦਾ ਬਾਹਲਾ ਹੀ ਸ਼ੌਂਕ ਚੜਿਆ ਵੇ ਛੋਟੇ ਛੋਟੇ ਈ ਬਹੁਤ ਹੋਏ ਪਏ ਆ ਵੀ, ਇੱਕ ਜਿਵੇਂ ਬ੍ਰੈਂਡ ਜਾਂ ਨੀ ਬਣ ਜਾਂਦਾ ਟਰੈਂਡ ਜਾ ਉਵੇਂ ਦਾ ਹੀ ਹੋ ਗਿਆ ਹੈ ਪ੍ਰੋਫੈਸ਼ਨ
ਉਹ ਨਾਲੇ ਆਪਣਾ ਉਤੋਂ ਪੰਜਾਹ ਦਾ ਮੁੰਡਾ ਸਭ ਤੋਂ ਪਹਿਲੇ ਨੰਬਰ ਦਾ ਖਿਡਾਰੀ ਆ
ਕਿਦੀ ਗੱਲ ਕਰ ਰਹੇ ਹੋ
ਅਭਿਸ਼ੇਕ ਸ਼ਰਮਾ
ਅੱਛਾ- ਅੱਛਾ ਮੈਂ ਘੱਟ ਅੱਛਾ, ਮੈਨੂੰ ਘੱਟ ਹੀ ਪਤਾ ਇਹਦੇ ਬਾਰੇ ਮਤਲਬ ਮੈਂ ਵਾਲੀ ਰੁਚੀ ਵੀ ਘੱਟੀ ਜ ਦਿਖਾਈ ਹੈ, ਤੇ ਉਹਦੇ ਕਰਕੇ ਵੀ ਹੈ, ਬਾਕੀ ਹਾਂ ਕਦੇ ਕਦੇ ਜਿਵੇਂ ਘਰ ਚੱਲ ਰਿਹਾ ਹੁੰਦਾ, ਉਵੇ ਪਤਾ ਲੱਗ ਜਾਂਦਾ ਵੀ ਹੈਜ ਕਰਕੇ ਪਰ ਹਜੇ ਵੀ ਖੋਲਿਆ ਨੀ ਕਿਸੇ ਨੇ ਕਿਯੋਕਿ ਕੱਲ ਇਲੈਕਸ਼ਨ ਵੀ ਹੈਗੇ ਆ ਹਨਾ
ਹਾਂਜੀ ਸਾਡੇ ਵੀ ਹੈ ਜੀ ਉਹ ਇਲੈਕਸ਼ਨ ਜੀ ਐੱਮ ਸੀ ਦੇ
ਹਾਂ, ਮਾਲਵੇ ਚ ਹੀ ਆ ਮੇਰੇ ਖਿਆਲ ਆਪਣੇ ਸਾਰੇ
ਆਹ ਮਾਲਵੇ ਚ ਅੱਧੇ ਮਾਲਵੇ ਹੋ, ਚੁੱਕੇ ਅੱਧਿਆਂ ਚ ਬਾਕੀ ਆ ਫੇਰ ਤਾਂ ਤੁਸੀਂ ਸਾਡੇ ਆਲੇ ਪਾਸੇ ਦੇ ਏਰੀਆ ਚ ਆਗਏ
ਆ ਆਹ -ਆਹ ਚਲੋ ਕੋਈ ਗੱਲ
ਉਹ ਤੁਆਡੀ ਵੋਟ ਬਣੀ ਔਈ ਆ?
ਹਾਂ।
ਨਾਲੈ ਆਵ ਤੁਸੀਂ ਸੁਣਿਆ ਹੋਣਾ, ਚੌਂਤੀ ਸਾਲ ਬਾਅਦ ਪੈਲੀ ਆਰੀ ਵੋਟਿੰਗ ਹੋਣ ਜਾ ਰਈ ਆ।
ਨਈ, ਮੈਂ ਨਈ ਸੁਣਿਆ ਏਹ।
ਨਈ ਕੇਂਦੇ ਵਏ ਐ, ਕਿ ਚੌਂਤੀ ਸਾਲ ਬਾਅਦ ਕੋਈ ਮਤਲਬ ਵੋਟਿੰਗ ਥਰੂ ਬਣਨਗੇ, ਐਮ ਸੀ ਵਗੈਰਾ ਆਪਣੇ, ਵਾਰਡਾਂ ਦੇ।
ਮੈਂ, ਮੈਂ ਨੀ ਸੁਣੀ ਏਹ ਗੱਲ, ਮੈਨੂੰ ਅੱਜ ਤੁਆਡੇ ਤੇ ਈ ਪਤਾ ਲੱਗੀ ਐ।
ਤੋਂ ਪੇਅਲਾਂ ਤੇ ਸਰਕਾਰਾਂ ਚੁਨਦੀਆਂ ਸੀ, ਆਪਦੇ-ਆਪਦੇ ਵਾਰਡ ਦੇ ਏਮ ਸੀ।
ਹਾਂ-ਹਾਂ-ਹਾਂ-ਹਾਂ-ਹਾਂ, ਅੱਛਾ-ਅੱਛਾ ਠੀਕ ਏ ਠੀਕ ਏ, ਔਵੇ? ਹੁਣ ਥੋੜਾ ਲੱਗ ਰੇਆ ਪਤਾ।
ਹੁਣ ਆਪਾਂ ਨੂੰ ਵੋਟ ਪਾਣੀ ਏ, ਤੁਹੀ ਵੀ ਤੁਆਡੀ ਬਣੀ ਹੋਨੀ ਏ ਵੋਟ?
ਹੂੰ-ਹੂੰ-ਹੂੰ।
ਹੁਣ ਤੁਹੀਂ ਵੀ ਕੱਲ ਪਾਵੋਗੇ?
ਹਾਂ। ਕੋਈ ਨੀ ਜਾ ਕੇ ਦੇਖਦੇ ਆਂ, ਪਾਵਾਂਗੇ ਹੈ ਤੇ ਐਤਵਾਰ ਈ ਵੈਸੇ।
ਐਤਵਾਰ ਹੋਣੀ ਨੀ ਚਾਈ ਦੀ ਵੈਹੇ ਤਾਂ, ਪਰ ਐਤਵਾਰ ਹੋ ਗਈ।
ਹੂੰ। ਹੋ ਈ ਗੀ, ਬਾਕੀ ਸਾਰੇ ਪਾਸੇ ਤਾਂ ਹੋ ਗਈ ਆ, ਫਰੀਦਕੋਟ ਵਗੈਰਾ ਚ ਤਾਂ ਹੋ ਗਈ ਸੀਗੀ। ਆਪਣੇ ਆ ਮੇਰੇ ਖਿਆਲ ਤੇ ਫਿਰੋਜ਼ਪੁਰ ਵੀ ਹੋਊ
ਫਿਰੋਜ਼ਪੁਰ ਵੀ ਹੋ ਗਈ ਆ, ਜਲਾਲਾਬਾਦ ਤੇ ਵੀ ਹੋ ਗਈ ਆ। ਨਹੀਂ, ਜਲਾਲਾਬਾਦ ਆਪਣੇ ਗੁਰੂਵਰਸਾ ਦੇ ਨੇ ਇੱਕ ਜਗ੍ਹਾ ਹੋਰ ਆ।
ਅੱਛਾ। ਚੱਲ ਹੋਗੀ ਕੋਈ ਗੱਲ ਨੀ, ਬਾਕੀ ਕੀ ਕਰਦੇ ਆ ਫੇਰ। ਸਸੀ ਆ
ਹਾਂਜੀ। ਜ, ਸ ਸ਼੍ਰੀ ਕਾਲ ਜੀ।